ਸ ਬਸ ਵਧੀਆ ਜੀ, ਹੋਰ ਸੁਣਾਓ ਕੀ ਕਰਦੇ ਪਏ ਸੀ?
ਬਾਸ ਕੁਝ ਨਈ, ਬੈਠੇ ਹੋਏ ਸੀਗੇ ਫਰੀ।
ਹਾਂਜੀ-ਹਾਂਜੀ-ਹਾਂਜੀ ਚਲੋ ਠੀਕ ਏ ਵਧੀਆ ਜੀ।
ਹਾਂਜੀ।
ਚਾਹ ਚੂ ਪੀਤੀ ਐ?
ਹਾਂਜੀ-ਹਾਂਜੀ ਚਾਹ ਵਗੈਰਾ ਤੇ ਪੀ ਲਿੱਤੀ, ਟਾਈਮ ਤਾਂ ਬੋਹਤ ਜਾਏਦਾ ਹੋ ਗੇਆ ਹੁਣ ਤਾਂ। ਛੇ ਵਾਜ ਗਏ ਨੇ। ਹਾਂਜੀ ਹੋਰ ਤੁਸੀਂ ਦੱਸੋ ਕੀ ਕਰਦੇ ਪਏ ਸੀਗੇ?
ਬਾਸ ਬੈਠੇ ਹੋਏ ਸੀ ਕਾਰ, ਧੁੱਪ ਨਿਕਲੀ ਹੋਏਗੀ ਬਾਹਰ ਬਸ।
ਪੁਰਾਣੇ।
ਬਾਸ ਮੈਂ ਕੇਆ ਚਲੋ ਯਾਦ ਕਰਨੇ ਆਂ ਤੁਹਾਨੂੰ।
ਹਾਂਜੀ-ਹਾਂਜੀ ਵਧੀਆ ਕੀਤਾ, ਨਈ-ਨਈ ਕਾਰ ਈ ਹੈਗੇ ਆ।
ਅੱਛਾ-ਅੱਛਾ-ਅੱਛਾ, ਹਾਂਜੀ-ਹਾਂਜੀ-ਹਾਂਜੀ। ਹੋਰ ਬੱਚੇ ਕੀ ਕਰਦੇ ਪਏ ਸੀ?
ਕੁਝ ਨੀ ਬਸ ਬੱਚੇ ਵੀ ਬੈਠੇ ਹੋਏ ਨੇ, ਏਕ ਟੀ ਵੀ ਦੇਖ ਰਾ, ਇੱਕ ਗੇਆ ਹੋਏਆ।
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਬਿਲਕੁਲ ਜੀ ਬਿਲਕੁਲ।
ਤੁਰ ਵਾ, ਤੁਰੇ ਰੇਹੰਦੇ ਨੇ, ਤੁਰੇ ਰੇਹੰਦੇ ਨੇ। ਹਾਂਜੀ-ਹਾਂਜੀ ਸਭ ਠੀਕ ਏ, ਸਾਰਾ ਪਰਿਵਾਰ ਠੀਕ ਹੈ ਜੀ। ਤੁਸੀਂ ਦੱਸੋ ਓਧਰ ਸਬ ਠੀਕ ਨੇ? ਵਧੀਆ ਈ ਚਾਈਦਾ।
ਹਾਂਜੀ ਹਾਂ।
ਔਰ ਦੱਸੋ?
ਬਾਸ ਵਧੀਆ ਠੀਕ ਠਾਕ। ਹਾਂ ਬਸ ਦੇਖਣ ਗਏ ਸੀ ਅੱਜ। ਦਕਾਨ ਤੇ ਬਾਸ ਬਸ ਪਸੰਦ ਨਾਲੇ ਪਸੰਦ ਆਏ ਨੀ ਹੈਗੇ, ਦੇਖਦੇ ਪਏ ਆਂ।
ਅੱਛਾ ਜੀ, ਕੇਅੜੀ ਪਸੰਦ ਕਰ ਰਏ ਔ ਸੈ ਨੀ ਏਹ ਮਸ਼ੀਨ ਪਸੰਦ ਕਰ ਰਏ ਔ ਕਿ ਫੁਲੀ ਆਟੋਮੈਟਿਕ ਵੇ
ਫੁਲਐਟੋਮੈਟਿਕ ਫੁਲਐਟੋਮੈਟਿਕ ਦੇਖਦੇ ਬਏ ਆ ਇਸ ਟੈਮ ਉਹ ਵਧੀਆ ਹੈਗੀ ਏ, ਪਾ ਕੇ ਕੱਪੜੇ ਸਾਰੇ ਤੇ ਆਪਣੇ ਆਪ ਹੀ ਸਾਰਾ ਸੁਖਾ ਸਖੁ ਦਿੰਦੀ ਏ।
ਹਾਂਜੀ-ਹਾਂਜੀ ਏਹ ਤਾਂ ਹੈਗਾ ਏ।
ਹਾਂਜੀ- ਹਾਂਜੀ ਭਾਵੇਂ ਥੋੜ੍ਹੀ ਮਹਿੰਗੀ ਹੈਗੀ ਹੈ ਮਗਰ ਚਲੋ
ਹਾਂਜੀ, ਇਹ ਤੇ ਹੈਗਾ ਸੁੱਖ ਤੇ ਹੈਗਾ ਚੀਜ਼ ਦਾ। ਕਿੰਨਨੀ ਤੱਕ ਦੀ ਹੈਗੀ, ਕੀ ਦੇਖ ਕੇ ਆਇ, ਕੀ ਪ੍ਰਾਈਜ਼ ਹੈ।
ਬਸ ਹੱਲ ਮੈਂ ਨੀ ਪੁਛਯਾ ਮ ਮੰਮੀ ਸੀ, ਮੰਮੀ ਨਾ ਪੁੱਛਦੀ। ਮੈਂ ਕਿਹਾ ਚਲੋ ਹਾਂਜੀ- ਹਾਂਜੀ।
ਟੋਪਲੋਟ ਦੀ ਦੇਖੀ ਏ ਤੁਸੀਂ ਕਿ ਨੀਚੇ ਵਾਲੀ ਦੇਖੀ ਏ ਜਿਹੜੀ ਆਂਦੀ ਐ।
ਟੋਕੀਓ ਵਾਲੀ ਦੇਖੀ ਐ ਜਿਹੜੀ ਦਸਦੇ ਤੁਸੀਂ।
ਟੋਪਫੋਰ ਵਾਲੀ ਦੇਖੀ ਆ। ਠੀਕ ਆ ਵਦੀਆ ਫੇਰ ਤਾਂ। ਬਸ ਇਹ ਹੈ ਕਿ ਉਹਦੇ ਚੇ ਕੱਪੜੇ ਪਾਓ। ਪਾਣੀ ਚਲਾ ਦੋ। ਤੇ ਲਿਕੁਡ ਪਾ ਦੋ, ਬਸ ਚਲਦੀ ਰਹਿੰਦੀ ਆਪਣੇ ਆਪ ਹੀ, ਬੰਦਾ ਨਾਲ- ਨਾਲ ਦੂਸਰੇ ਕੰਮ ਨਬੇੜ ਲੈਂਦਾ। ਮਸ਼ੀਨ ਚ' ਕੱਪੜੇ ਪਾ ਕੇ। ਹੋਰ ਕੀ
ਹਾਂਜੀ- ਹਾਂਜੀ ਇਹ ਸਰਫ ਕਿਹੜਾ ਪੈਂਦਾ।
ਸਰਫ ਇਹਦੇ ਵਿੱਚ ਸਹੇਲੀ, ਕੁੜੀ ਪਾਉਂਦੇ ਹੁੰਦੇ ਹਾਂ ਲਿਕੁਡ ਹੀ ਸਹੀ ਰਹਿੰਦਾ ਹੈਗਾ ਦੂਸਰਾ ਜਿਹੜਾ ਦਾਣੇ ਵਾਲਾ ਹੁੰਦਾ ਹੈ ਨਾ ਉਹ ਫਿਰ ਘੁੱਲਦਾ ਨੀ ਹੈਗਾ। ਉਹ ਕੱਪੜਿਆਂ ਚ' ਚਿਪਕ ਜਾਂਦਾ।
ਅੱਛਾ ਜੀ। ਲ ਵੇ ਠੀਕ
ਉਹ ਤਾਂ ਨਾ ਲੁਡ ਦੀ ਤ ਜਿਹੜੀ ਖੁਸ਼ਬੂ ਵੀ ਆਉਂਦੀ ਹੈ ਨਾ ਕੱਪੜਿਆਂ ਦੀ ਫਗਰਸ ਇਨੀ ਵਧੀਆ ਲੱਗਦੀ ਨਾ। ਦ ਖੜਾ ਬੰਦਾ ਕਹਿੰਦਾ ਵਾਹ!
ਹਾਂਜੀ- ਹਾਂਜੀ- ਹਾਂਜੀ। ਬਿਲਕੁਲ- ਜਿਲ- ਬਿਲਕੁਲ, ਹਾਂਜੀ -ਹਾਂਜੀ।
ਹੋਰ ਕੀ ਦੇਖ ਕੇ ਆਏ ਸੀਗੇ ਨਾਲ ਦੁਕਾਨ ਤੇ। ਹੋਰ ਵੀ ਆਈਟਮ ਹੋਣੀ ਕੋਈ ਨਵੀਂ ਅਪਡੇਟ ਆਈ ਹੋਵੇ।
ਬਸ ਰੀਆਂ ਆਈ ਆਈਆਂ ਦੁਕਾਨਾਂ ਭਰੀਆਂ ਹੁੰਦੀਆਂ ਕੋਈ ਏਸੀ ਲਗਾ ਕੇ ਬੈਠਾ ਤੇ ਏਸੀ ਕਈ ਵਰਾਇਟੀ ਆ ਗਈ ਬਿਜਲੀ ਕਦੇ ਨੇ ਘਟ ਟਵਰ ਤੇ ਚੱਲ ਜਾਂਦਾ ਹੈ ਸੀ।
ਅੱਛਾ ਜੀ।
ਹਾਂਜੀ -ਹਾਂਜੀ। ਬਿਲਕੁਲ ਜੀ, ਬਿਲਕੁਲ। ਬੜੇ ਤਰ੍ਹਾਂ ਦੀ ਏ ਸੀ ਲਗੇ ਏ। ਹਾਂਜੀ- ਹਾਂਜੀ।
ਦੀ ਹਾਂ ਜਿਹੜੀ ਪੁਰਾਣੀਆਂ ਟੈਕਨੋਲੋਜੀ ਸੀਗੀਆਂ। ਉਹ ਤਾਂ ਬਿਜਲੀ ਦੀ ਖਪਤ ਬੜੀ ਕਰਦੀਆਂ ਹੈ। ਜਿਹੜੀ ਅੱਜ ਕੱਲ੍ਹ ਦੇ ਟ ਜੇ ਨਵੀਆਂ ਚੀਜ਼ਾਂ ਆ ਰਹੀਆਂ ਉਹਨਾਂ ਦੀ ਖਪਤ ਘੱਟ ਹੁੰਦੀ ਹੈ। ਉਹਨਾਂ ਦੇ ਅੱਜ ਅ ਕੱਲ ਮਸ਼ੀਨਾਂ ਦੇ ਵਿਵਹਾਰ ਕਿਆ ਨਾਮ ਏਸੀ ਦੇ ਵਿਵਹਾਰ ਲਿਖਿਆ ਹੁੰਦਾ ਹੈ। ਸਟਾਰ ਵਗੈਰਾ ਬਣੇ ਹੁੰਦੇ ਨੇ। ਕਿੰਨੀ- ਇਨੇ ਉਹ ਕਰਨੀ ਹੈ। ਕਿੰਨੀਆਂ ਇਹਦੇ ਵਿੱਚ ਪਾਵਰ ਰਗੀ ਇਨੇ ਸਾਲ ਦੀ ਕਿੰਨੀ ਬਿਜਲੀ ਖਿੱਚਣੀ ਹੈ ਫਰਿੱਜ ਵੀ ਆਪਾਂ ਲਓ ਤਾਂ ਦੇਖੋ ਉਹਦੇ ਬਾਹਰ ਵੀ ਲਿਖਿਆ ਹੁੰਦਾ ਹੈ। ਸਾਲ ਦੀਆਂ ਨੇ ਇੱਕ ਸੌ ਚੌਂਹਠ ਯੂਨਟਾਂ ਲੈਣੀਆਂ। ਜਿੰਨੇ ਜ਼ਿਆਦਾ ਸਟਾਰ ਹੋਣਗੇ। ਉਓਨੀ ਜ਼ਿਆਦਾ ਉਹਦੇ ਚ' ਕੁਆਲਿਟੀ ਹੋਏਗੀ ਜਿੰਨੇ ਸਟਾਰ ਘੱਟ ਹੋਣਗੇ। ਉਹ ਉਨੀ ਜਿਆਦਾ ਬਿਜਲੀ ਦੀ ਖਪਤ ਜ਼ਿਆਦਾ ਲੈਂਦਾ।
ਬਿਲਕੁਲ- ਬਿਲਕੁਲ।
ਇਹ ਚੀਜ਼ ਹੋ ਜਾਂਦੀ ਹੈ। ਤੁਸੀਂ ਫੇਰ ਕਿੰਨੇ ਸਟਾਰ ਵਾਲੇ ਕਿੰਨੀ ਸਟਾਰ ਰੇਟਿੰਗ ਵਾਲੀ ਦੇਖ ਕੇ ਆਏ ਉ ਵਾਸ਼ਿੰਗ ਮਸ਼ੀਨ।
ਅਸੀ ਤੇ ਪਾੰਜ ਸਟਾਰ ਵਾਲੀ ਵੇਖ
ਫੇਰ ਤਾਂ ਬੋਤ ਵਧੀਆ ਐ, ਉਦੇ ਵਿੱਚ ਜੇੜੇ ਫੀਚਰਸ ਵਗੈਰਾ ਹੁੰਦੇ ਨੇ ਟਕਨੋਲਜੀ ਹੁੰਦੀਆਂ ਉ ਬੋਤ ਵਧੀਆ ਹੁੰਦੀਆਂ, ਜਿੰਨੀ ਰੇਟ ਰੇਟਿੰਗ ਘਟ ਜਾਏਗੀ ਉਨੇ ਉਦੇ ਫੀਚਰਸ ਵਗੈਰਾ ਹਰੇਕ ਚੀਜ਼ ਘੱਟੇਗੀ ਬਟ ਏ ਐ ਅਮਾਊਂਟ ਦਾ ਵੀ ਫਰਕ ਪੈਂਦਾ ਦੇਖੋ ਜਦੋਂ ਸਟਾਰਸ ਵੱਧ ਜਾਂਦੇ ਆ ਨਾ ਤਾਂ ਰੇਟ ਪ੍ਰਾਈਜ਼ ਉਨਾ ਈ ਜਾਦਾ ਵੱਧ ਜਾਂਦੈ, ਅਗਰ ਜਿੰਨੇ ਰੇਟ ਘੱਟ ਸਟਾਰਸ ਘੱਟ ਹੋਨਗੇ ਨਾ ਰੇਟ ਓਨਾ ਈ ਡਾਊਨ ਹੋਏਗਾ ਉਦਾ।
ਹਾਂਜੀ ਹਾਂਜੀ ਉ ਤੇ ਹੈ ਈ ਏ।
ਏ ਚੀਜ਼ ਆ ਜਾਂਦੀ ਏ। ਫੇਰ ਤੁਸੀਂ ਉੱਥੇ ਐਲ ਸੀਜ਼ ਵੀ ਦੇਖੀਆਂ ਹੋਨੀਆਂ ਅੱਜ ਕੱਲ੍ਹ ਤਾਂ ਬਹੁਤ ਸਿਲਿਮ ਔਰ ਦੀਵਾਰ ਦੇ ਨਾਲ ਚਿਪਕੀ ਹੋਈ ਆਈ ਆਦੀਆਂ ਪਈਐਂ।
ਬਿਲਕੁਲ ਜੀ ਅੱਜ ਕੱਲ੍ਹ ਤਾਂ ਪੱਖੇ ਵੀ ਆਦੇ ਪਏ ਨੇ ਬੜਾ ਕੁੱਝ ਆਦਾ ਪਿਆ।
ਹਾਂ ਪੱਖੇ ਦਾ ਤੁਸੀਂ ੳ ਵੀ ਦੇਖੇ ਹੋਨੇ ਉੱਥੇ ਫੇਰ ਕਿਆ ਨਾਮ ਏ ਰਿਮੋਟ ਨਾ ਚੱਲਦੇ, ਬੈਡ ਤੇ ਹੀ ਬੈਠ ਕੇ ਚਲਾ ਲੋ ਬੈਡ ਤੇ ਬੈਠ ਕੇ ਔਫ ਕਰ ਦੋ।
ਬਿਲਕੁਲ ਜੀ ਬਿਲਕੁਲ।
ਇੰਨੇ ਵਧੀਆ ਵਧੀਆ ਆਏ ਹੋਏ ਨੇ।
ਵਧੀਆ ਵਧੀਆ ਪੱਖੇ ਆਏ ਦੇ ਨੇ ਬਿਲਕੁਲ ਜੀ ਬਿਲਕੁਲ। ਹਾਂਜੀ-ਹਾਂਜੀ ਉਹ ਤੇ ਹੈ ਈ ਏ।
ਸੀਗੀ ਕਿੰਨੇ ਤੱਕ ਤੋਂ ਸਟਾਰਟ ਹੈਗੇ ਨੇ ਜੇੜੇ ਰਿਮੋਟ ਵਾਲੇ ਬਟਨ ਹੁੰਦੇ ਨੇ।
ਨਈ-ਨਈ ਪੁਛੇਆ ਨਈ ਸੀ।
ਨਈ ਪੁੱਛਿਆ, ਪੁੱਛ ਲੈਨਾ ਚਾਈਦੈ ਥੋੜਾ ਬੰਦੇ ਨੂੰ ਐਸਟੀਮੇਟ ਹੋ ਜਾਂਦੈ ਬੰਦਾ ਕਈ ਵਾਰ ਸੋਚ ਲੈਂਦਾ ਜਾਂ ਕੋਈ ਪੁੱਛ ਈ ਲੈਂਦਾ ਚਲੋ ਬੰਦਾ ਉਨੂੰ ਦੱਸ ਦਿੰਦੈ ਗਾਈਡ ਕਰ ਦਿੰਦੈ। ਕਿ ਏ ਚੀਜ਼ ਇਨੇ ਦੀ ਹੈਗੀ ਆ।
ਹਾਂਜੀ-ਹਾਂਜੀ ਕੋਈ ਨੀ ਅਗਲੀ ਵਾਰੀ ਜਾਵਾਂਗਾ ਮੈ
ਹਾਂ ਜਦੋਂ ਤੁਸੀਂ ਵਾਸ਼ਿੰਗ ਮਸ਼ੀਨ ਲੈ ਕੇ ਕੇ ਆਓਗੇ ਨਾ ਘਰੇ, ਫੇਰ ਜਰੂਰ ਪੁੱਛ ਕੇ ਆਨਾ ਫੇਰ ਬੰਦੇ ਨੂੰ ਥੋੜਾ ਜਿਹਾ ਵਧੀਆ ਹੋ ਜਾਂਦੈ, ਕੋਈ ਪੁੱਛ ਈ ਲੈਂਦੈ, ਆਂਢ ਗੁਆਂਢ ਚ ਪੁੱਛ ਲੈਂਦਾ ਏ। ਕਿ ਅੱਜ ਕੱਲ੍ਹ ਏਦਾਂ ਦੀ ਕੋਈ ਨਵੀਂ ਟੈਕਨੋਲਜੀ ਆਈ ਹੋਵੇ ਕਿਉਂਕਿ ਅੱਜ ਕੱਲ੍ਹ ਹਰ ਕੋਈ ਸੂਲਤ ਚਾਂਦੈ।
ਹਾਂਜੀ ਹਾਂਜੀ
ਉ ਫੇਰ ਬੰਦਾ ਸੋਚ ਈ ਲੈਂਦਾ ਕਈ ਕੈਂਦੈ ਚਲੋ ਆਪਨੇ ਜਾਦਾ ਨਾ ਸਈ ਬੈਡਰੂਮ ਚ ਈ ਲਾ ਲਈਏ ਉੱਠਣ ਬੈਠਣ ਦੀ ਉੱਠਣ ਬੈਠਣ ਦਾ ਪੰਗਾ ਈ ਖਤਮ ਹੋਜੇ। ਬੈਡ ਤੇ ਬੈਠੇ ਘਟਾ ਲਈਏ ਬੈਡ ਤੇ ਬੈ ਵੀ ਵਧਾ ਲਈਏ
ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ।
ਏ ਚੀਜ਼ ਹੋ ਜਾਂਦੀ ਏ।
ਹਾਂਜੀ ਹਾਂਜੀ ਸਈ ਗੱਲ ਏ। ਹੋਰ ਬਸ ਠੀਕ-ਠਾਕ। ਹੋਰ ਉ ਕੀ ਕਰਦਾ ਵਾ ਛੋਟਾ ਕਾਕਾ।।
ਛੋਟਾ ਬਸ ਟੀ ਵੀ ਮੋਟੂ ਪਤਲੂ ਲਗਾ ਕੇ ਬੈਠਾ ਹੋਇਆ। ਵੱਡਾ ਮਾਸੀ ਘਾਰ ਗਿਆ ਹੋਇਆ ਆਪਨੀ ਬਸ ਹਨ ਇਨੇ ਵੀ ਚਲੇ ਜਾਨਾ ਥੋੜ੍ਹੀ ਦੇਰ ਤੱਕ, ਏਦੇ ਮਾਸੜ ਨੇ ਆਨਾ ਹੁਨੇ ਲੈਨ।
ਹਾਂਜੀ ਹਾਂਜੀ
ਫੇਰ ਏ ਵੀ ਚੱਲ ਜੇਗਾ।
ਹਾਂਜੀ ਬਿਲਕੁਲ ਜੀ ਬਿਲਕੁ
ਹਾਂਜੀ, ਬਿਲਕੁ
ਹਾਂਜੀ
ਹੋਰ ਸਰ ਘਰ ਪਰਿਵਾਰ ਸਬ ਠੀਕ ਐ? ਤੇ ਤੁਸੀਂ ਓਵਨ ਵੀ, ਬਰਸਾਤ-ਬਰਸੂਤ ਦਾ ਤੇ ਤੇ ਕੋਈ ਹਿਸਾਬ ਨੀ ਹੈਗਾ ਹਜੇ ਬੋਹਤ ਤੇਜ਼ ਧੁੱਪ ਚੜੀ ਹੋਈ ਐ।
ਹਾਂਜੀ-ਹਾਂਜੀ-ਹਾਂਜੀ, ਇੱਥੇ ਪਈ ਸੀ ਬਰਸਾਤ। ਇਥੇ ਪਈ ਸੀ ਬਰਸਾਤ ਥੋੜੀ ਜੀ ਬੱਦਲੀ ਆਈ ਸੀ ਬਸ, ਹਾਂਜੀ ਅ ਚਲੀ ਗਈ ਓ ਕਰਕੇ ਚਲੀ ਗਈ ਬਸ ਹੁਣ ਦੇਖੋ ਕਦੋਂ ਆਂਦੀ ਐ ਬਰਸਾਤਾਂ।
ਹੁਣ ਬਰਸਾਤਾਂ-ਬਰਸੂਤਾਂ ਤਾਂ ਨੀ ਪੈਨੀਆਂ ਤੇ ਤੁਸੀਂ ਮਾਈਕਰੋਵੇਵ ਓਵਨ ਵਗੈਰਾ ਵੀ ਦੇਖ ਕੇ ਆਏ ਓ। ਤੇ
ਹਾਂ, ਪਿੱਛੇ ਐ ਓ ਸਿਲੰਡਰ ਮੈਂਗੇ ਹੋ ਗਏ ਸੀ, ਤੇ ਸਾਰੇ ਓਵਨ, ਓਵਨ ਲਿੱਤੇ ਸੀ ਅਸੀਂ ਵੀ ਲਿੱਤੇ ਸੀ। ਹਾਂ ਦੋ ਓਵਨ ਲੈ ਕੇ ਆਏ ਸੀ। ਹਾਂਜੀ-ਹਾਂਜੀ, ਤੇ ਅ, ਅ ਇੰਡੈਕਸ਼ਨ। ਹਾਂਜੀ-ਹਾਂਜੀ, ਇੰਡੈਕਸ਼ਨ ਲਿੱਤੇ ਸੀ ਤੇ ਓਸ ਟੈਮ ਸਿਲੰਡਰ ਦੀ ਘਾਟ ਹੋ ਗੀ ਸੀ। ਤੇ ਬੜਾ ਮੈਂਗਾ ਸੀ ਬੜਾ ਮੈਂਗਾ ਵਿਕਿਆ ਬਸ, ਕਦੀ ਐ ਦੁਕਾਨ ਤੋ ਕੁਛ ਕਦੀ ਓ ਦੁਕਾਨ ਤੋਂ ਕੁਛ ਕਦੀ ਓ ਦੁਕਾਨ ਤੋਂ ਕੁਛ।
ਅੱਛਾ ਜੀ।
ਹੁਨ ਸਿਲੰਡਰ ਦੀ ਸਮੱਸਿਆ ਈ ਖਤਮ ਹੋ ਗੀ ਐ। ਹੁਨ ਕੈਂਦੇ ਪਏ ਨੇ ਨੋ ਨੋਟ ਬਦਲਨੇ ਨੇ।
ਅੱਛਾ ਜੀ ਹੁਨ ਨੋਟਬੰਦੀ ਦਾ ਆ ਗਿਆ, ਨੋਟ ਬਦਲਣ ਤੇ ਆ ਗਿਆ, ਅ ਸਰਕਾਰ ਦਾ ਕੁੱਛ ਨੀ ਪਤਾ ਲੱਗਦਾ, ਕਦੋਂ ਕੇੜੇ ਟੈਮ ਕੀ ਕਰ ਦਵੇ।
ਹਾਂਜੀ-ਹਾਂਜੀ, ਜਿਵੇਂ ਨੇ ਬਸ ਕਿਸੀ ਟੈਮ ਵੀ। ਐਲਾਨ ਹੋ ਜਾਣਾ ਬਸ, ਨੋਟ ਬਦਲਦੇ ਨੇ। ਹੁਣ ਦੇਖੋ ਕੀ ਕਰਦੇ ਪਏ ਨੇ ਬਸ ਮਹਾਤਮਾ ਗਾਂਧੀ ਦੀ ਹੁਣ ਫੋਟੋ ਚਲੀ ਗਈ ਏਦੇ ਚ।
ਹਾਂ ਮਹਾਤਮਾ ਗਾਂਧੀ ਤੇ ਚਲਾ ਗਿਆ।
ਬਸ ਜੀ ਹੁਨ ਕਮਲ ਦਾ ਫੁੱਲ ਆ ਜਾਣਾ ਏਦੇ ਚ।
ਹਾਂ ਬਸ ਏਹੀ ਤਾਂ ਹੈਗਾ ਐ ਬਸ ਕੀ ਕਰੀਏ ਸਰਕਾਰ ਦੇ ਸਾਬ ਨਾਲ ਵੀ ਚੱਲਣਾ ਪੈਂਦਾ ਜੇ ਸਰਕਾਰ ਦੇ ਸਾਬ ਨਾਲ ਨਾ ਚੱਲਾਂਗੇ ਤਾਂ ਕੁਛ ਵੀ ਨੀ ਹੋਣਾ।
ਬਿਲਕੁਲ ਜੀ ਬਿਲਕੁਲ।
ਓਦੇ ਅਕੋਰਡਿੰਗ ਚੱਲਣਾ ਈ ਪੈਣਾ ਐ, ਸਾਰੀ ਦੁਨੀਆਂ ਨੂੰ ਚੱਲਣਾ ਪੈਣਾ ਜੇ ਨਾ ਚੱਲੇਗੀ ਤਾਂ ਵੱਖਰੀ ਤਾਂ ਰੈ ਨੀ ਸਕਦੀ ਦੁਨੀਆਂ। ਸਾਰੀ ਦੁਨੀਆਂ ਦੇ ਨਾਲ ਈ ਚੱਲਣਾ ਪੈਣਾ ਐ। ਜੇ ਮੈਂਗਾਈ ਐ ਤਾਂ, ਜੇ ਸਸਤਾ ਐ ਤਾਂ, ਜੇ ਅਮੀਰੀ ਐ ਤਾਂ, ਗਰੀ ਬੀ ਐ ਤਾਂ, ਸਾਰੀ ਦੁਨੀਆਂ ਦੇ ਨਾਲ ਈ ਚੱਲਨਾ ਪੈਣਾ ਐ।
ਹਾਂਜੀ-ਹਾਂਜੀ-ਹਾਂ ਹਾਂਜੀ ਕੀਤੀਆਂ ਏਆ, ਕਰੋੜ ਕੀਤੀਆਂ ਜਗਾ, ਕਈ ਜਗਾ ਕੀਤੀਆਂ ਕਰੋੜ। ਹਾਂਜੀ ਕਈ ਸਾਡੇ ਏਦ ਕਰੋੜ ਏਦਰ ਕੀਤੀਆਂ ਨੇ ਕਈ।
ਅੱਛਾ ਜੀ, ਅੱਛਾ ਜੀ, ਫੇਰ ਤਾਂ ਬੋਤ ਵਦੀਆ ਗੱਲ ਐ ਏਰੀਏ ਸਾਰੇ ਅਪਰੂਵਡ ਹੋ ਗਏ ਨੇ। ਚਲੋ ਜਿਨਾਂ ਨੇ ਲੋਨ ਵਗੈਰਾ ਲੈਣੇ ਹੋਣਗੇ ਹੁਨ
ਹਾਂਜੀ ਸੜਕਾ-ਸੁੜਕਾ ਬਣ ਜਾਣਗੀਆਂ ਹੁਨ, ਹਾਂਜੀ ਓ ਆਈ-ਚਲਾਈ ਚਲ ਜਾਏਗੀ ਹੁਨ।
ਬਿਲਕੁਲ- ਬਿਲਕੁਲ, ਥੋੜ੍ਹਾ ਜਿਆ ਇੰਪਰੂਵਮੈਂਟ ਆ ਜੇਗੀ ਡਵੈਲਪਮੈਂਟ ਆ ਜੇਗੀ ਸ਼ੈਰ ਦੇ ਵਿੱਚ। ਨਈ ਤਾ ਖੱਡਿਆ ਨਾਲ ਤੇ ਬੌਤ ਔਖਾ।
ਹਾਂਜੀ- ਹਾਂਜੀ ਹੁਣ ਆਏ ਸੀ ਦੋ ਪ੍ਰੋਪਰਟੀ ਡੀਲਰ ਆਏ ਸੀ ਤੇ ਮ ਪੁੱਸ਼ਦੇ ਪਏਸੀ ਕੋਈ ਪਲਾਟ ਦੇ ਦੋ ਪਲਾਟ ਦੇ ਦੋ ਹਾਂਜੀ। ਹੁਨ ਰੇਟ ਹੋ ਜਾਣਾ ਓਥੇ ਤ੍ਰਿ - ਪੈਂਤੀ ਹਜ਼ਾਰ ਰਪਏ ਗਜ।
ਹਾਂਜੀ -ਹਾਂਜੀ ਓ ਤਾਂ ਹੈਗਾ ਟਾਈਮ ਸਮੇਂ ਦੇ ਸਾਬ ਨਾਲ ਹੋ ਈ ਜਾਣਾ ਐ ਰੇਟ ਤਾਂ ਪਲੱਸ ਈ ਹੁੰਦੇ ਨੇ। ਘੱਟਦੇ ਤਾਂ ਹੈਨੀ ਕਦੀ ਵੱਧਦੇ- ਵੱਧਦੇ ਵੱਧ ਜਾਂਦੇ ਨੇ।
ਹਾਂਜੀ- ਹਾਂਜੀ ਓ ਤੇ ਹੈਈ ਐ ਵੱਧਦੇ ਵੱਧਦੇ ਵੱਧ ਈ ਜਾਂਦੇ ਰੇਟ। ਹਾਂਜੀ ਮੈਂ ਕਿਆ ਵੱਧ ਈ ਗਏ ਜ਼ਮੀਨਾਂ ਦੇ ਰੇਟ।
ਹਾਂਜੀ -ਹਾਂਜੀ ਅ ਜਿਨੇ ਲੇ ਲੇ ਉਦਾ ਤੇ ਫੈਦਾ ਜਿਨੇ ਨਾ ਤੇ ਓ ਤਾਂ ਬਸ ਸੋਚਦਾ ਈ ਰੈ ਜਾਂਦਾ ਏ ਸਾਰੀ ਗੱਲ ਐ ਪੂੰਜੀ ਦੀ ਜੇ ਪੂੰਜੀ ਹੈ ਤੇ ਬੰਦਾ ਲੈ ਲੈਂਦਾ ਜੇ ਨਈ ਹੈਗੀ ਤਾਂ ਬੰਦਾ ਸੋਚ ਈ ਸਕਦੈ।
ਬਿਲਕੁਲ ਜੀ ਬਿਲਕੁਲ ਸਈ ਗੱਲ ਐ।
ਹਾਂਜੀ ਏ ਤਾ ਹੈਗਾ। ਚਲੋ ਠੀਕ ਐ ਭਾਜੀ ਫੇਰ ਹਨਾ ਜੀ। ਸਾਸਰੀ ਕਾਲ ਜੀ।